ਹੈਲੋ ਹੈਲੋ
ਹਾਂ, ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ
ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ
ਕੀ ਹਾਲ ਚਾਲ ਨੇ
ਬਹੁਤ ਵਧੀਆ ਜੀ, ਤੁਸੀਂ ਦੱਸੋ ਕਿੱਦਾਂ ਜੀ ਆਪਣਾ
ਹਾਂਜੀ, ਘਰ ਸਭ ਠੀਕ ਤੇ ਵੀਰ ਜੀ
ਹਾਂਜੀ ਹਾਂਜੀ, ਬਿਲਕੁਲ ਠੀਕ ਠਾਕ ਹੈ ਜੀ
ਵੀਰ ਜੀ, ਥੋੜ੍ਹੀ ਜਿਹੀ ਆਵਾਜ਼ ਘੱਟ ਆ ਰਹੀ ਹੈ ਮੈਨੂੰ
ਆਵਾਜ ਦੇਖਦਾ ਮੈਂ, ਇੱਕ ਮਿੰਟ, ਹੈਲੋ ਹੁਣ ਆ ਰਹੀ ਇਹ ਫੋਨ ਦੀ ਵੈ ਫੋਨ ਦੀ ਆਵਾਜ਼ ਹੀ, ਵੋਲੀਅਮ ਘੱਟ ਆ ਜੀ, ਮੈਨੂੰੱ ਲਗਦਾ ਜੀ, ਤਾਂ ਕਰਕੇ ਨਹੀਂ ਸਕਦਾ ਅੱਗੇ
ਅੱਛਾ ਜੀ, ਵੀਰ ਜੀ ਅੱਛਾ ਜੀ।
ਇਹ ਗਿਰ ਗਿਆ ਸੀਗਾ ਫੋਨ, ਮੈਂ ਕਿਹਾ ਸਪੀਕਰ ਸਪੀਕਰ ਹਿਲ ਗਏ ਲੱਗਦੇ ਸੀ ਇਹਦੇ ਬੱਚਿਆਂ ਨੇ ਸਿੱਟ ਸੀ, ਉਹਦਾ ਮੇਰੇ ਇਹ ਇਹ ਮ ਮਤਲਬ ਇਹ ਫੋਨ ਅਲੱਗ ਹੈ ਜੀ, ਹੁਣ ਤਾਂ ਮੇਰੇ ਕੋਲ ਨਵਾਂ ਫੋਨ ਹੈ, ਇਹ ਤਾਂ ਫੋਨ ਤੁਸੀਂ ਮਤ ਚਲੋ ਤੋ ਹੋਈ ਸੀ
ਅੱਛਾ ਅੱਛਾ ਅੱਛਾ, ਵੀਰ ਜੀ ਕੋਈ ਗੱਲ ਨਹੀਂ, ਕੋਈ ਗੱਲ ਨਹੀਂ
ਹਾਂਜੀ ਹੋਰ ਠੀਕ ਠਾਕ ਹੋ, ਹਾਂਜੀ ਹਾਂਜੀ ਆ ਗਏ ਜੀ ਬਾਰਿਸ਼ ਹੋ ਰਹੀ ਹੈ ਜੀ, ਬਾਰਿਸ਼ ਲੱਗੀ ਹੈ ਜੀ ਹਾਂਜੀ ਹਾਂਜੀ ਅੱਜ ਹੋਈ ਆ ਸਾਡੇ, ਤਾਂ ਜੀ ਪਹਿਲਾਂ ਕਾਫੀ ਗਰਮੀ ਜ਼ਿਆਦਾ ਸੀ
ਹਾਂਜੀ ਹਾਂਜੀ, ਉਰੇ ਵੀ ਕਾਫ਼ੀ ਬਾਰਿਸ਼ ਚੱਲ ਰਹੀ ਆ ਤੇ ਮਾੜਾ ਜਯਾ ਪਹਿਲਾਂ ਗਰਮ ਮੌਸਮ ਸੀਗਾ, ਹੁਣ ਹੈਨਾ ਅ ਮਤਲਬ ਲਗਾਤਾਰ ਮੀਂਹ ਪੈਣ ਕਰਕੇ ਨਾ
ਹਾਂਜੀ, ਅਸੀ ਮਹਾਰਾਸ਼ਟਰ, ਜਿਦੀ ਗੱਲ ਕਰਦੇ ਆਂ, ਤੁਸੀਂ ਜੀ
ਹਾਂਜੀ ਹਾਂਜੀ
ਹਾਂਜੀ, ਉੱਥੇ ਤਾਂ ਬਰਸਾਤਾਂ ਚੱਲਦਿਆਂ ਹੋਣੀਆਂ, ਮੇਰਾ ਖ਼ਯਾਲ ਜੀ
ਹਾਂਜੀ, ਉੱਥੇ ਤਾਂ ਫੇਰ ਕਾਫੀ ਨੇ ਵੀਰਜੀ, ਅ ਉਰੇ ਸਾਈਡ ਹੁਣ ਤੁਹਾਨੂੰ ਪਤਾ ਹੀ ਆ ਮਹਾਰਾਸ਼ਟਰ ਸਾਈਡ ਹੋਵੇ ਨਾ, ਮੀਂਹ ਚ ਮਤਲਬ ਬਹੁਤ ਛੇਤੀ ਪੈਣ ਵੀ ਲੱਗਦਾ, ਤੇ ਬਹੁਤ ਮੀਂਹ ਪੈਂਦਾ ਹੈਗਾ।
ਹਾਂਜੀ, ਮੈਂ ਰਹਿ ਕੇ ਗਿਆ ਜੀ, ਮਹਾਰਾਸ਼ਟਰ ਦੇ ਵਿੱਚ ਲਾ ਕੇ, ਮੈਂ ਦੋ ਹਜ਼ਾਰ ਦਸ ਚ ਸੀਗਾ ਇੱਥੇ ਹੀ। ਤੇ ਮੈਂ ਰੋਡ ਦਾ ਕੰਮ ਕਰਦਾ ਹੁੰਦਾ ਸੀ, ਇੱਥੇ ਹੀ
ਅੱਛਾ ਵੀਰ ਜੀ
ਹਾਂਜੀ
ਮਹਾਰਾਸ਼ਟਰ ਚ ਤੁਹਾਨੂੰ ਕਿਵੇਂ ਲੱਗਿਆ, ਮਤਲਬ ਐਵੇਂ ਅ
ਵਧੀਆ ਲੱਗਿਆ ਜੀ ਮੌਸਮ, ਐਹੀ ਮੌਸਮ ਚ ਗਿਆ ਸੀਗਾ ਜੀ। ਠੀਕ ਐ ਜੀ, ਵੈਸੇ ਮਹਿੰਗਾਈ ਬਹੁਤ ਜ਼ਿਆਦਾ ਜੀ ਐਥੇ। ਹੁਣ ਮੈਂ ਪਿਛਲੇ ਮਹੀਨੇ ਤੋ, ਹਾਂਜੀ
ਪਰ ਫ਼ਰਕ, ਫ ਹਾਂਜੀ
ਹਾਂਜੀ ਤੇ
ਇਹ, ਪਤਾ ਕਿਵੇਂ ਆ ਇਹ ਕਿਵੇਂ ਮਹਾਰਾਸ਼ਟਰ ਵਿੱਚ ਨਾ, ਕੰਮ ਬਹੁਤ ਜ਼ਿਆਦਾ ਨੇ
ਬਿਲਕੁਲ ਹਾਂਜੀ, ਕੰਮ
ਬਹੁਤ ਜ਼ਿਆਦਾ ਕੰਮ ਆ, ਪਰ ਇੱਕ ਗੱਲ ਮੈਨੂੰ ਨਾ ਉਰੇ ਵਧੀਆ ਨਹੀਂ ਲੱਗਦੀ ਬਈ, ਇਹ ਲੋਕ ਨਾ, ਥੁੱਕਦੇ ਬਾਹਲਾ ਨੇ।
ਬਿਲਕੁਲ-ਬਿਲਕੁਲ, ਵਹ ਸਹੀ ਗੱਲ ਹੈ ਏ, ਏਥੇ ਸਫਾਈ ਨਹੀਂ ਹੈਗੀ, ਮੈਡਮ, ਹਾਂਜੀ।
ਸਫ਼ਾਈ ਨਹੀਂ ਹੈਗੀ, ਵੀਰ ਜੀ। ਇਹ ਪਾਨ ਵਗੈਰਾ ਖਾਂਦੇ ਨੇ ਨਾ, ਇਹ ਬਹੁਤ ਥੁੱਕਦੇ ਨੇ। ਇਹਨਾਂ ਨੇ ਸੜਕਾਂ ਵੀ ਗੰਦੀਆਂ ਕੀਤੀਆਂ। ਪਈਆਂ ਨੇ, ਵੀਰ ਜੀ।
ਬਿਲਕੁਲ ਜੀ, ਤੇ ਹੁਣ ਮੈਂ।
ਉਰੇ ਦੀ ਭੱਜ ਦੌੜ ਕਰਕੇ ਨਾ, ਸਰਕਾਰ ਧਿਆਨ ਨਹੀਂ ਦਿੰਦੀ ਗਈ। ਨਹੀਂ ਤਾਂ, ਬ-ਬ, ਮ-ਮਹਾਰਾਸ਼ਟਰ ਵਧੀਆ ਵੀ ਆ। ਅਹ, ਪਰ ਇਹ ਜਿਵੇਂ ਥੁੱਕਦੇ ਨੇ, ਗੰਦੀਆਂ ਸੜਕਾਂ ਕੀਤੀਆਂ ਪਈਆਂ ਨੇ। ਤੁਸੀਂ ਰੇਲਵੇ ਸਟੇਸ਼ਨ ਚਲੇ ਜਾਓ, ਬੱਸ ਸਟੈਂਡ ਚਲੇ ਜਾਓ, ਉੱਥੇ ਇਹਨਾਂ ਨੇ। ਥੁੱਕ-ਥੁੱਕ ਕੇ ਸਾਰੀਆਂ ਦੀਵਾਰਾਂ ਗੰਦੀਆਂ ਕਰ ਰੱਖੀਆਂ ਨੇ, ਵੀਰ ਜੀ। ਦੇਖਣ ਨੂੰ ਵੀ ਨੀ ਦਿਲ ਕਰਦਾ।
ਐਵੇਂ ਬਾਥਰੂਮ, ਟੋਇਲਟ ਵੀ, ਜਮਾਂ ਕੋਈ ਬੰਦਾ ਉੱਥੇ ਖੜ੍ਹ ਨਹੀਂ ਸਕਦਾ। ਹੈ ਨਾ, ਰੇਲਵੇ ਸਟੇਸ਼ਨ 'ਤੇ ਵੀ, ਤੇ। ਤੇ-ਤੇ, ਬਹੁਤ ਜ਼ਿਆਦਾ ਗਿਆ, ਕਿਉਂਕਿ ਉੱਥੇ ਜਨਤਾ। ਇੱਕ ਕਿਹੜਾ, ਇਕੱਲੇ ਉਣੇ ਦੂਰੋਂ-ਦੂਰੋਂ ਆਉਂਦੇ ਆ ਬੰਦੇ, ਹੈ ਨਾ ਜੀ। ਬਿਲਕੁਲ। ਤੇ ਇਸ ਕਰਕੇ ਸਫਾਈ ਦਾ ਕੋਈ ਧਿਆਨ ਨਹੀਂ ਹੈਗਾ। ਮਤਲਬ ਮਾਰ
ਬਿਲਕੁਲ ਵੀਰ ਜੀ ਆਪਣਾ ਪੰਜ ਪੰਜਾਬ ਇਸ ਗੱਲ ਤੋਂ ਬਹੁਤ ਸਹੀ ਆ ਮਤਲਬ ਘੱਟ ਤੋਂ ਘੱਟ ਥੁੱਕਦੇ ਨੀ ਆ
ਨਹੀਂ, ਨਹੀਂ, ਨਹੀਂ ਜੀ, ਪੰਜਾਬ ਨਹੀਂ ਈ।
ਪਰ ਮੈਂ ਇੱਕ ਗੱਲ ਕਰਨਾ ਚਾਵਾਂਗੀ। ਕਿ ਥੋੜ੍ਹਾ ਜਿਹਾ ਆਪਣੇ ਪੰਜਾਬ ਅੱਲੀ ਹੋ ਜਾਵੇ, ਮਹਾਰਾਸ਼ਟਰ ਸਾਰੀ ਅੱਲੀ। ਕੱਲਾ ਪੰਜਾਬ ਨੀ। ਮਤਲਬ, ਨਾ, ਨਵੀਂ ਜਨਰੇਸ਼ਨ, ਜਵਾਨ ਮੁੰਡੇ, ਨੇ ਹੈ ਨਾ। ਵੀ, ਜਿਹੜੇ ਇਹ ਨਸ਼ਿਆਂ ਦੇ ਚੱਕਰ 'ਚ ਪਏ ਨੇ ਨਾ, ਇਹਨਾਂ ਉੱਤੇ ਕੋਈ ਅੱਛੀ ਕਾਰਵਾਈ ਹੋਣੀ ਚਾਹੀਦੀ ਆ। ਕੋਈ ਅੱਛਾ ਧਿਆਨ ਦੇਣਾ ਚਾਹੀਦਾ, ਸਰਕਾਰ ਨੇ।
ਸਰਕਾਰਾਂ ਹੀ ਬਕਾਉਂਦੀਆਂ ਜੀ, ਹੁਣ ਹਨਾ।
ਬਿਲਕੁਲ ਆ।
ਹੂੰ ਸਾਰਾ ਉਹ ਪਾਰਟੀਆਂ ਇੱਕ -ਦੂਜੇ 'ਤੇ ਇਲਜ਼ਾਮ ਲਾਈ ਜਾਂਦੇ ਨੇ।
ਬਹੁਤ ਗਲਤ ਚੱਲ ਰਿਹਾ, ਵੀਰ ਜੀ, ਬਹੁਤ। ਅੱਛਾ ਵੀ ਨਹੀਂ ਲੱਗ ਰਿਹਾ ਹੈਗਾ। ਐਵੇਂ ਲੱਗ ਰਿਹਾ ਵੀ ਨਸਲਾਂ ਕਿੱਥੇ ਦੇ ਕਿੱਥੇ। ਉੱਥੇ ਚੱਲ ਜਾ ਰਹੀਆਂ ਨੇ, ਵਿਚਾਰੀਆਂ ਮਾਵਾਂ। ਰੁਲ ਜਾਂਦੀਆਂ ਨੇ, ਪੁੱਤਾਂ ਤੋਂ ਬਗੈਰ, ਭਰਾਵਾਂ ਤੋਂ ਬਗੈਰ, ਭੈਣਾਂ ਰੁਲ ਜਾਂਦੀਆਂ ਨੇ, ਵੀਰ ਜੀ।
ਬਿਲਕੁਲ ਜੀ, ਹਾਂ ਜੀ। ਕੋਈ ਹੁਣ ਨਮੇ-ਨਮੇ ਵਿਆਹ ਹੋਏ ਵਿਚਰੇ, ਨਸ਼ੇ ਇੰਨਾ ਕੋਈ। ਪ੍ਰੇਗਾ ਚੱਲਦਾ ਇੱਥੇ, ਪ੍ਰੇਗਾ। ਸਮੈਕ ਵਗੈਰਾ ਉਹ ਖਾ ਲੈਂਦੇ ਆ, ਤੇ ਕੀ ਪਾਉਂਦਾ, ਕੌਹ ਨਹੀਂ ਪਾਉਂਦਾ। ਵੀਡੀਓ ਦੇਖਦੇ ਕਿਸੇ ਦੀ ਸਰਿੰਜ ਲੱਗੀ ਰਹਿ ਜਾਂਦੀ ਆ। ਬਸ, ਉੱਥੇ ਹੀ ਪਿਆ ਹੈਗਾ ਦੋ-ਦੋ। ਤਿੰਨ-ਤਿੰਨ ਦਿਨ ਪਏ ਰਹਿੰਦੇ। ਜੇ ਦੇਖ ਲਿਆ ਤਾਂ, ਆ ਸਾਡੇ ਪਿੰਡ ਦਾ ਸੀਗਾ। ਬੰਦਾ ਤੇ ਉ। ਭੈਣ, ਨਾਹੀਂ ਚਿੱਟਾ ਲਾਉਂਦਾ ਸੀਗਾ। ਹੈ, ਪਿੰਡ ਦੇ ਵਿੱਚ ਹੀ ਪਿਆ ਰ। ਤੀਜੇ-ਚੌਥੇ ਦਿਨ ਪਤਾ ਲੱਗਿਆ ਵੀ ਬੰਦਾ ਉਹ ਕੰਧ ਦੇ ਓਹਲੇ ਪਿਆ ਰਿਹਾ ਹੈਗਾ। ਔਧਰ ਟੀਕਾ ਲਾਇਆ ਗਏ, ਔਧਰ ਕੋਈ ਗਿਆ ਨੀਂ ਗਾ। ਆ, ਤੀਜੇ ਦਿਨ ਪਤਾ ਲੱਗਿਆ ਵੀ, ਯਾਰ, ਉਹ ਤਾਂ ਇੱਥੇ। ਬੰਦਾ ਰਹਿ ਗਿਆ ਲੱਭਿਆ-ਲੱਭਿਆ-ਲੱਭਿਆ ਹੀ ਨੀ ਕਿਤੇ। ਉਏ ਵੀ ਫੇਰ ਇਦੇ ਵ। ਹਾਂਜੀ, ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਹੋ ਰਿਹਾ ਜੀ।
ਬਹੁਤ ਮੁਸ਼ਕਿਲ ਹੈ, ਵੀਰ ਜੀ। ਗੱਲ ਐਵੇਂ ਆ ਨਾ, ਇਹ, ਅ, ਇਹ। ਚੀਜ਼ਾਂ ਵਿੱਚ ਐਵੇਂ ਲੱਗਦਾ ਵੀ ਕੋਈ ਬੰਦਾ। ਬਹੁਤ ਵਧੀਆ ਓਨਾ ਚਾਹੀਦਾ ਕਿ ਘੱਟ ਤੋਂ ਘੱਟ ਉਹ। ਮਤਲਬ, ਕੋਈ ਵਿਸ਼ੇਸ਼ ਜਾਤੀ ਦਾ ਨਾ ਹੋਵੇ। ਉਹ ਸਾਰਿਆਂ ਨੂੰ ਮੰਨਣ ਵਾਲਾ ਹੋਵੇ।
ਮੰਨਣ ਆਲਾ ਹੋਵੇ। ਹਾਂਜੀ।
ਘਰਦੇ ਨੇ, ਵੀਰ ਜੀ। ਕੋਈ ਚੰਗਾ ਕੰਮ ਜੇ ਕਰਨ ਲੱਗ ਜਾਵੇ ਨਾ। ਫੇਰ ਇਹ ਕਹਿੰਦੇ ਨੇ ਨਹੀਂ ਇਹ-ਇਹ ਧਰਮ ਦਾ ਨਹੀਂ ਇਹ ਧਰਮ ਦਾ ਉਹ ਬੰਦਾ ਇੰਨਾ ਮਤਲਬ ਕੜਕ ਚਾਹੀਦਾ ਨਾ ਉਹ ਉਹਨੇ ਕਹਿਣਾ ਚਾਹੀਦਾ ਨਹੀਂ ਮੇਰੇ ਲਈ ਸਾਰੇ ਧਰਮ ਇੱਕ ਨੇ ਮੈਂ ਸਾਰਿਆਂ ਦੀ ਸਾਈਡ ਲਵਾਂਗਾ
ਹਾਂਜੀ
ਬਹੁਤ ਮੁਸ਼ਕਿਲ ਹੋ ਚੱਲ ਰਿਹਾ ਵੀਰ ਜੀ ਬਹੁਤ ਬੁਰਾ ਵੀ ਲੱਗ ਰਿਹਾ ਵੀਰ ਜੀ
ਦੇਖੋ ਜੀ ਬਸ ਹੁਣ ਅੱਗੇ ਤਾਂ ਮਤਲਬ ਕਹਿੰਦੇ ਸੀ ਊ ਮਾਰਦੇ ਬੰਦੇ ਹੁਣ ਇਹਨਾਂ ਨੇ ਬਸ ਡਰੱਗਸ ਵਗੈਰਾ ਦੇ ਕੇ, ਹੈ ਨਾ ਇੱਧਰ ਖ਼ਤਮ ਕਰਨੇ ਆ ਬੱਚੇ
ਦੁਨੀਆਂ ਦਾ ਬਹੁਤ ਐਵੇਂ ਅੰਤ ਹੀ ਦੇਖਣ ਨੂੰ ਮਿਲ ਰਿਹਾ ਵੀਰ ਜੀ
ਬਿਲਕੁਲ
ਕੋਈ ਚੀਜ਼ ਐਵੇਂ ਚੰਗੀ ਜਿਹੀ ਨਹੀ ਲੱਗਦੀ, ਹੁਣ
ਹਾਂਜੀ
ਅ ਅਸੀਂ ਜ ਜਿੱਥੇ ਰਹਿੰਦੇ ਹਾਂ ਨਾ ਪਰ ਉਰੇ ਐਵੇਂ ਆ, ਵੀ ਜਹੜ ਨਸ਼ਾ ਕੇਂਦਰ ਬਣੇ ਹੋਏ ਨੇ
ਹਾਂਜੀ।
ਉੱਥੇ ਐਵੇਂ ਐਂ ਵੀਰਜੀ ਜੇ ਅੰਦਰ ਇੱਕ ਵਾਰ ਦਾਖਲ ਕਰ ਦੇਵੋ, ਛੇ ਮਹੀਨੇ ਔ ਘਰਦਿਆਂ ਦੇ ਨਾਲ ਗੱਲ ਨਹੀ ਕਰਨ ਦਿੰਦੇ ਮਤਲਬ ਮਹਾਰਾਸ਼ਟਰ ਚ, ਤੇ ਉਸ ਮੁੰਡੇ ਨੂੰ ਜੋ ਜਿਹਨੂੰ ਆਪਾਂ ਮਤਲਬ ਐਡਮਿਟ ਕੀਤਾ ਹੁੰਦਾ, ਤੇ ਉਹਨੂੰ ਆਪਣੇ ਕੰਮ ਖੁਦ ਕਰਵਾਉਂਦੇ ਨੇ, ਮਤਲਬ ਲਾੜ ਪਿਆਰ ਬਾੜਾ ਨੀ ਕਰਦੇ ਬਹੁਤ ਚੀਜ਼ਾਂ ਐਵੇਂ ਦੇਖਣ ਨੂੰ ਮਿਲਦੀਆਂ ਨੇ, ਵੀ ਅਹ ਅੱਜ ਕੱਲ ਹੁਣ ਛੋਟੇ-ਛੋਟੇ ਬੱਚੇ ਨੇ ਜਿਨ੍ਹਾ ਦੇ ਅਹ ਪਿਓ ਮਤਲਬ ਕੁਛ ਕਰਦੇ ਨੇ ਉਹ ਨਿਆਣੇ ਛੋਟੇ ਜਿਹੇ ਦੇਖਦੇ ਨੇ ਹਨਾ ਵੀ ਕੀ ਹਾਲ ਹੁੰਦਾ, ਕੀ ਕੀਤਾ ਜਾਵੇ
ਕੀ ਕੀਤਾ ਜਾਵੇ ਜੀ
ਬਹੁਤ ਬੁਰੀ ਹਾਲਤ ਹੁੰਦੀ ਆ ਬਾਕੀ, ਮਹਾਰਾਸ਼ਟਰ ਚ ਪੈਸਾ ਬਹੁਤ ਹੈ ਵੀਰਜੀ ਜੇ ਕਮਾਉਣਾ ਚਾਹਵੇ ਨਾ ਪੈਸਾ ਬਥੇਰਾ ਗਾ, ਬੰਦੇ ਕੰਮ ਡਿਊਟੀਆਂ ਕਰਦੇ ਨੇ, ਪਰ ਧਿਆਨ ਵੀ ਦੇਣਾ ਚਾਹੀਦਾ ਸਾਰੀਆਂ ਗੱਲਾਂ ਦੀ ਕਿੰਨਾ ਕੁ ਜੀਵਨ ਆ ਵੀਰ ਜੀ ਕਿੰਨੀ ਕੁ ਲਾਈਫ ਆ ਦੇ
ਮਸਾਂ ਹੀ ਬੰਦੇ ਦੀ ਸੌ ਸਾਲ ਤਾਂ ਕਹਿੰਦੇ ਆ ਮਸਾਂ ਹੀ ਬੰਦਾ ਪੰਜਾਹ, ਸੱਠਾਂ, ਸੱਤਰ ਦਾ ਜੀ ਲਵੇ ਉਹ ਵੀ ਬਹੁਤ ਆ
ਨਹੀਂ-ਨਹੀਂ ਜੀ ਇੰਨਾ ਕਿੱਥੇ, ਇੱਧਰ ਦਾ ਚਾਲੀ ਬਿਆਲੀ ਤੇ ਪੜਾਕੇ ਪੱਕੇ ਪਈ ਜਾਂਦੇ ਆ ਬਾਜ਼ਾਰ ਦੇ ਵਿੱਚ ਤਾਂ ਟੈਕ ਨਾਲ ਹ ਟੈਕ ਵਗੈਰਾ ਹਾਂਜੀ ਨੌਜਵਾਨ ਬੱਚਿਆਂ ਤੀਹ- ਤੀਹ, ਪੈਂਤੀ-ਪੈਂਤੀ ਸਾਲ ਦੇ ਨੂੰ ਕੈਨੇਡਾ ਦੇ ਵਿੱਚ ਬੱਚਿਆਂ ਨੂੰ ਚੌਵੀ-ਚੌਵੀ ਸਾਲ ਦੇ ਨ ਅਟੈਕ ਆ ਰਹੇ-
ਬਹੁਤ ਬੁਰੀ ਹਾਲਤ, ਵੀਰ ਜੀ ਇਹਨਾਂ ਨੇ ਖੁਦ ਆਪਣੀ ਹਾਲਤਾਂ ਖੁਦ ਆਪਣੇ ਹੱਥੋਂ ਕੀਤੀਆਂ ਪਈਆਂ ਨੇ
ਕੀਤੀਆਂ ਪਈਆਂ ਦੀ ਜ਼ਿਆਦਾ ਥੋੜ੍ਹਾ ਜਿਹਾ ਜਿਵੇਂ ਹੁਣ ਆਪਣਾ ਜੰਕ ਫੂਡ ਖਾਂਦਾ ਜੀ ਬਾਹਰ ਉਹਦੇ ਕਰਕੇ ਆ ਜੀ, ਖਾਣ ਪੀਣ ਦਾ ਵੀ ਚੱਕਰ ਆ ਨਾ ਇੱਕ ਦੇਖੋ ਆਪਾਂ ਘਰ ਦਾ ਮਤਲਬ ਹੁਣ ਪੰਜਾਬ ਦੇ ਵਿੱਚ ਆ ਕੋਈ ਜਿਮੀਦਾਰ ਆ ਕੋਈ ਵੀ ਆ ਸਬਜ਼ੀ ਬਾਜੀ ਨੀ ਆਪਦੀ ਲਾਉਂਦਾ ਕੋਈ ਸੌ 'ਚ ਇੱਕ ਜਿਹੜਾ ਆਪਦੀ ਲਓ ਬਾਕੀ ਨਹੀਂ ਤਾਂ ਸਾਰੇ ਮੁਲਦੀ ਹੀ ਲਿਆਉਂਦੇ ਜੀ
ਮੁੱਲ ਦੀਆਂ ਲਿਆਉਂਦੇ ਨੇ
ਹਾਂਜੀ ਮੁਲ ਕਿ ਉਹ ਸਪਰੇਹ ਰਿਹਾ-ਸਪਰੇਹ ਰਿਹਾ ਸਪਰੇਹ ਬਸ ਉਹ ਜ਼ਹਿਰ ਹੀ ਖਾ ਰਹੇ ਆ
ਜ਼ਹਿਰ ਹੀ ਖਾ ਰਹੇ ਨੇ ਸਹੀ ਗੱਲ ਹੈ
ਤਾਂ ਜ਼ਹਿਰ ਹੀ ਖਾਂਦੇ ਆ ਤੇ ਉਹਨੂੰ ਫਿਰ ਜ਼ਹਿਰ ਦਾ ਹੀ ਅਸਰ ਦਿਖਾਉਣਾ ਆਪਦਾ
ਸਹੀ ਗੱਲ ਕਹਿ ਰਹੇ ਹੋ ਵੀਰ ਜੀ
ਮੈਂ ਹੁਣ ਤੁਸੀਂ ਯਕੀਨ ਨਹੀਂ ਮੰਨਣਾ ਆਪਾਂ ਮੈਂ ਇੱਕ ਦਿਨ ਸ਼ ਜੋਬ ਤੋਂ ਛੁੱਟੀ ਮਿਲ ਗਈ ਮੈਂ ਕਿਹਾ ਚੱਲ ਮੈਂ ਖੀਰਾ ਲੈ ਆਵਾ। ਮੈਂ ਮਤਲਬ ਸੀਗੇ ਠੀਕ ਆ ਮੈਂ ਦੋ ਕਿੱਲੋ ਖੀਰੇ ਲੈ ਲਏ ਉਸ ਕੌੜੇ ਹੀ ਬਹੁਤ ਅੱਜ ਮੈਂ ਫੇਰ ਮੈਂ ਦੇਖਿਆ ਮੈਂ ਕਿਹਾ ਉਹ ਕੌੜੇ ਸੀਗੇ ਮੈਂ ਹੋਰ ਤੋਂ ਲਿਆ ਮੈਂ ਵੀ ਉਹ ਤੋਂ ਆਪਾਂ ਲੈਣੇ ਨੀ ਵੀ ਉਹ ਕੌੜੇ ਆ ਉਹ ਕਹਿੰਦਾ ਬਈ ਆ ਤੜਕੇ ਤੋਂ ਲੈ ਕੇ ਤਾਂ ਸਪਰੇਆਂ ਹੋਈ ਜਾਂਦੀਆਂ ਉਤੇ, ਕੌੜੇ ਹੀ ਹੋਣੇ ਉਹ। ਹੈ ਕੇ ਨੀ ਗੱਲ ਏ ਮਤਲਬ ਕੌੜੇ ਹੀ ਹੋਣੇ ਨੇ ਉਹ, ਵੀ ਜਦੋਂ ਹੁਣ ਉਹਨੇ ਤਾਂ ਬੇਚਣੇ ਆ ਓਹਨੇ ਕੇਹੜਾ ਆਪ ਖਾਣੇ। ਓਨੇ ਤਾਂ ਟੀਕੇ ਲਾ ਕੇ, ਸਪਰੇਆਂ ਲਾ ਕੇ ਹੈਨਾ ਜੀ। ਉਹ ਤਾਂ ਬਸ ਉਹਨੇ ਤਾਂ ਵਜਨ ਕਰਨਾ ਵੀ ਕਿੰਨੇ ਹੋ ਗਏ ਵੀ ਮੇਰੇ ਬਿਕ ਜਾਣ ਕੋਈ ਵੀ ਆ। ਉਹ ਸਾਰੇ ਸ਼ਿਟੇਗੇ ਕੋਈ ਕੰਮ ਖਾਣ ਦੇ ਕੰਮ ਨੀ ਆਇਆ। ਤੇ ਚਾਲੀ ਰੁਪਈਏ ਰੇਟ ਆ ਕਿੱਲੋ ਦੇ, ਹਾਂਜੀ ਤੇ ਅੱਸੀ ਰਪਈਏ ਵੈਸਟ ਹੀ ਗਏ, ਨਾ ਤਾਂ ਹੁਣ ਸ਼ਹਿਰ ਮੋੜ ਨ ਜਾ ਸਕੇ ਤੇ ਨਾ ਉਹ ਇੱਕ ਵਾਰੀ ਗਏ ਕਹਿੰਦਾ ਯਾਰ ਮੈਂ ਕੇਹੜਾ ਆਪ ਬਣਾਉਣਾ ਏਂਗਾ। ਦੱਸੋ ਕੀ-ਕੀ ਜਵਾਬ ਉਹਦੇ ਹਾਂਜੀ ਹਨਾ ਹਾਂ ਉਹੀ ਜਵਾਬ ਹਾਂ ਫਿਰ ਹੁਣ ਅਗਲੇ ਨੇ ਕਹਿਣਾ ਵੀਹ- ਪੰਜਾਹ, ਸੌ -ਪੰਜਾਹ ਪਿੱਸੇ ਹੈ ਨਾ ਰੌਲਾ ਪਾਈ ਜਾਂਦਾ।
ਇੱਕ ਤਾਂ, ਮੰਨਦੇ ਵੀ ਨੀ ਨਾ ਵੀਰ ਜੀ ਛੇਤੀ ਗੱਲ। ਬਹੁਤ ਬੁਰਾ ਹਾਲ ਆ, ਇਸ ਤੋਂ ਵਧੀਆ ਨਾ ਘਰ ਦਾ ਹੀ ਆਪਣੀ ਸਾਦੀ ਦੇਸੀ ਖਾਣਾ ਖਾਵੇ। ਸਿੱਧੀ ਭਾਵਾਂ ਰੁੱਖੀ-ਮਿੱਸੀ ਰੋ
ਬਿਲਕੁਲ-ਬਿਲਕੁਲ ਜੀ ਦੇਖੀ ਹੁਣ ਵੇਖੀ ਮੈਂ ਤਾਂ ਜ਼ਿਆਦਾਤਰ ਹੁਣ ਆਪਾਂ ਤਾਂ ਬਾਹਰਲਾ ਬੰਦ ਹੀ ਕਰਿਆ ਵਾ ਜੀ ਦੇਖ ਦੇਖੋ ਵੀਡੀਓ ਕਿੰਨੀਆਂ ਆ ਰਹੀਆਂ ਨੇ ਕੋਈ ਬਈਆ ਆਈਸਕ੍ਰੀਮਾਂ ਨੂੰ ਬੜੇ ਖਾ ਰਹੇ ਆ ਬੱਚੇ। ਉਹ ਕ ਬਣਦੀਆਂ ਕਾਹਦੀਆਂ ਨੇ ਕੀ ਆ ਉਹ? ਕੈਮੀਕਲ ਘੋਲ ਕੇ ਦੇ ਰਹੇ ਆ ਬੱਚਿਆਂ ਨੂੰ।
ਦੇ ਰਏ ਨੇ ਸਹੀ ਗੱਲ
ਹਾਂਜੀ ਹਾਂ, ਉਹ ਲੋਕੀ ਵਿਆਹਾਂ ਸ਼ਾਦੀਆਂ ਦੇ ਵਿੱਚ ਦੇਖੋ ਕਿਵੇਂ ਖਾਂਦੇ ਆ, ਉਹ ਸਭ ਤੋਂ ਵੱਧ ਜਾ ਕੇ ਆਇਸਕਰੀਮ ਨੂੰ ਪੈਂਦੇ ਆ।
ਸਹੀ ਗੱਲ ਆ ਵੀਰ ਜੀ।
ਹਾਂ ਆਲੇ, ਗਜਰੇਲੇ ਵੱਲ ਘੱਟ ਹੋਣਗੇ ਅਤੇ ਜਾਂਤਾ ਜਿਹੜੀਆਂ ਬੁੜੀਆਂ ਬੂੜੀਆ ਉਹ ਸਾਰੀ ਆਇਸਕਰੀਮ ਵੱਲ ਜਾ ਰਹੀਆਂ ਨੇ ਆਈਸ ਕਰ੍ਰੀਮ ਕੈਮੀਕਲ ਘੋਲ ਕੇ ਪਾਈ ਏ ਜਾਂਦੇ ਉਹ ਕੇੜਾ ਦੁੱਧ ਦੀ ਬਣਾਉਂਦੇ ਦੁੱਧ ਦੀ ਬਣਾ ਕੇ ਤੁਹਾਨੂੰ ਸੌ ਰੁਪਈਏ ਕਿੱਲੋ ਕਿੱਥੋਂ ਦੇ ਦੇਣਗੇ ਉਹ? ਸੱਤਰ ਅੱਸੀ ਹੈਨਾ ਸੱ ਸੱਤਰ ਅੱਸੀ ਰੁਪਏ ਕਿੱਲੋ ਤਾਂ ਦੁੱਧ ਆ ਉਹ।
ਸਹੀ ਗੱਲ ਏ। ਮਿਲਾਵਟ ਵਾਲੀਆਂ ਜਿਹੜੀਆਂ ਮਿਲਾਵਟ ਵਾਲੀਆਂ ਚੀਜ਼ਾਂ ਨੇ, ਇਹ ਤਾਂ ਆਪਣੇ ਆਪ ਹੀ ਸਵਾਦ ਲੱਗਦੀਆਂ ਨੇ। ਪਰ ਜਿਹੜੀ ਅ ਦੂਜੀ ਚੀਜ਼ ਆ ਫੇਰ ਇਹ ਲੋਕਾਂ ਨੇ ਖਾਣੀ ਨੀ ਗ ਦੇਸੀ ਚੀਜ਼ ਹਾਂ ਇਹਨਾਂ ਨੂੰ ਮਿਲਾਵਟ ਆਲੀਆਂ ਚੀਜ਼ਾਂ 'ਚ ਆਪਣੇ ਆਪ ਹੀ ਸਵਾਦ ਆਉਂਦਾ ਇਹਨਾਂ ਨੂੰ ਇਹ ਨਹੀਂ ਸਮਝ ਆਉਂਦਾ ਵੀ ਇਹਦੇ ਵਿੱਚ ਜ਼ਹਿਰ ਪਾਈ ਹੋਈ ਆ, ਸਹੀ ਗੱਲ ਆ। ਕੀ ਕੀਤਾ ਜਾਵੇ ਬਹੁਤ ਕੋਸ਼ਿਸ਼ ਤਾਂ ਕਰਦੇ ਆ ਵੀ ਆਪਾਂ ਮਤਲਬ ਇਹ ਚੀਜ਼ਾਂ ਤੋਂ ਦੂਰ ਰਵੇ।
ਦੂਰ ਰਵੇਂ ਹਾਂਜੀ ਪਰ ਅ
ਬਈ ਆ ਨਾ ਚੱਲ ਮਜ਼ਬੂਰੀ ਕਰਕੇ ਤਾਂ ਖਾਏ ਆਣ, ਪਿੰਡਾਂ ਦੇ ਵਿੱਚ ਇਹ ਚੱਲ ਜਾਂਦਾ ਜੀ ਪਿੰਡਾਂ ਹੁਣ ਜਿਵੇਂ ਹੁਣ ਸਾਡੇ ਤਾਂ ਮਤਲਬ ਆਪ ਦੀ ਬਣਾ ਕੇ ਖਾਣੀ ਹੈ ਚੀਜ਼ ਕੋਈ ਵੀ ਖਾਣੀ ਜ਼ਿਆਦਾਤਰ ਬਾਹਰਲਾ ਅਹੀ ਫੂਡ ਖਾਂਦੇ ਨੀ ਹੈਗੇ। ਅਗਰ ਰਵੀ ਕਦੇ ਨੀ ਖਾਂਦੇ ਕੀ ਕਹਿ ਨਾ ਮਹੀਨੇ 'ਚ ਇਕ ਅੱਧੀ ਵਾਰ ਬੱਚੇ ਜ਼ਿਆਦਾ ਜ਼ਿਦ ਕਰਨ ਓਦੋਂ ਲਿਆ ਕੇ ਦਈਦੈ ਪਰ ਨਹੀਂ ਨੀ।
ਸਹੀ ਗੱਲ ਆ ਵੀਰ ਜੀ।
ਹਾਂਜੀ ਨਹੀ ਤੇ ਜ਼ਿਆਦਾ ਤਰ ਅਸੀਂ ਓਨੂੰ ਆਂਡਾ ਉਂਡਾ ਹੀ ਦੇ ਰਹੇ ਹਾਂ, ਆਂਡੇ ਦੇ ਮਤਲਬ ਬਣਾ ਕੇ ਬਰਗਰ
ਹਾਂਜੀ।
ਹੂੰ, ਤੇ ਹਾਂਜੀ ਘਰ ਦੇ ਘਰ ਨੋਨ ਵੈਜ ਖਾ ਲੈਂਦੇ ਆ, ਨੋਨ ਵੈੱਜ ਦੇ ਦੇਈ ਦਾ। ਬਾਹਰਲਾ ਨੀ, ਬਾਹਰਲਾ ਖਾਣਾ ਬਿਲਕੁਲ ਈ ਨਈ ਦਈ ਦਾ ਬੱਚਿਆਂ ਨੂੰ।
ਸਹੀ ਗੱਲ ਆ ਵੀਰ ਜੀ।
ਹੂੰ, ਹੁਣ ਦੇਖੋ ਆ ਜਿਹੜੀ ਹੁਣ ਪੰਜਾਬ ਦੇ ਵਿੱਚ ਇੱਕ ਚੱਲੀ ਆ ਸਟਿੰਗ ਵਗੈਰਾ ਗੁਲਾਬੀ ਜੀ ਡਰਿੰਕ ਨੀ ਇੱਕ, ਉਹਦੇ'ਚ ਇੱਕ ਅਫੀਮ ਆ, ਉਹ ਬੱਚਿਆਂ ਨੂੰ ਉਹ ਵੀ ਦੇ ਹਾਂ, ਸਟਰ੍ਰਿੰਗ, ਇੱਕ ਹੁਣ ਨਵੀਂ ਹੋਰ ਕੱਢਤੀ ਜਰੂਪ, ਉਹ ਬਹੁਤ ਚਲ ਏ ਆਈ, ਉਹ ਸਾਰਾ ਕੈਮੀਕਲ ਉਹ, ਉਹਦੇ ਮਗਰ ਪਿੱਸੇ ਇਡੀਰੀਅਟ ਪੜ੍ਹੋ ਫਿਰ, ਉਹ ਚੀਜ਼ ਨੂੰ ਗੌਰ ਹੀ ਨਹੀਂ ਕਰਦੇ। ਪਤਾ ਸਭ ਨੂੰ ਆ, ਪੜ੍ਹੇ-ਲਿਖੇ, ਜਦ-ਜਦੋਂ ਅਸੀਂ ਮਤਲਬ ਇੰਨੇ ਕੰਮ, ਪੜ੍ਹੇ ਹੋਕੇ ਵੀ ਪਿੱਛੋਂ ਦੇਖ ਲੈਂਨੇ ਹਾਂ। ਤੇ ਲੋਕੀ ਤੇ ਹੱਦ ਤੋਂ ਜ਼ਿਆਦਾ ਪੜ੍ਹੀ ਵੀ ਬੈਠੀ ਆ, ਉਹ ਗੌਰ ਨੀ ਕਰਦੇ ਹਨਾ ਜੀ, ਉਸ ਸਵਾਦ ਵਾਸਤੇ ਪੀਂਦੇ ਆ, ਉਹ'ਚ ਕ ਫੀਮ ਆ, ਉਹ ਬੱਚੇ ਬੱਚੇ ਨੂੰ ਹੁਣ ਪਿਆਵਾਂਗੇ, ਤੇ ਮਤਲਬ ਕਿੰਨਾ ਹਾਨੀਕਾਰਕ ਆ ਓਹ।
ਸਹੀ ਗੱਲ ਆ, ਵੀਰ ਜੀ।
ਹਨਾ ਜੀ, ਉਹ ਸਭ ਤੋਂ ਵੱਧ ਵੈਕਦੀ ਆ, ਪੰਜਾਬ ਦੇ ਵਿੱਚ।
ਇਹ ਮਾਂ-ਪਿਓ ਵੀ ਵਿੱਚ ਅ ਇਹ ਹੁੰਦੇ ਨੇ, ਇਹਨਾਂ ਨੇ ਵੀ ਥੋੜਾ ਜਿਹਾ ਰੁਕ ਰੋਕਣਾ ਚਾਹੀਦਾ ਨਾ, ਆਪਣੇ ਬੱਚਿਆਂ ਨੂੰ।
ਗੱਲ ਹੈ ਨਾ, ਜਿਹਦੇ ਕੋਲ ਪੈਸਾ ਹੈਗਾ ਉਹਨੂੰ ਤਾਂ ਕਾਰਾਗ ਨੇ ਕਹਿਣਾ, ਕੋਈ ਨਾ ਜਵਾਕ ਰੋਂਦਾ ਵੀ ਰੁਵਾਓ ਨਾ, ਜਵਾਕ ਨੂੰ ਲੈ ਲੋ
ਹਾਂਜੀ।
ਹਾਂ, ਸਾਡੇ ਕੋਲ ਊਂਂਵੀ ਪੈਸਾ ਹੈ ਨਹੀਂ ਆ, ਅਸੀਂ ਊਂ ਵੀ ਉਹਨੂੰ ਪਤਾ ਵੀ ਉਹ ਕੇਮੀਕਲ ਆ। ਅਸੀਂ ਉਂ ਨਹੀਂ ਲੈਕੇ ਦਿੰਦੇ।
ਬਿਲਕੁਲ ਸਹੀ ਗੱਲ ਕਹੀ, ਵੀਰ ਜੀ।
ਤੇ, ਚਲੋ ਮੈਂਮ ਮੈਨੂੰ ਹੁਣ ਆਗਿਆ ਦੋ, ਮੈਂ ਨਹਾਲਾਂ ਜੀ।
ਨਹਾਲੋ-ਨ੍ਹਾਲੋ ਵੀਰ ਜੀ ਕੋਈ ਗੱਲ ਨੀ।
ਹਾਂਜੀ, ਓਕੇ ਜੀ ਮੇ ਸਤਿ ਸ਼੍ਰੀ ਅਕਾਲ। ਗਏ ਤੁਸੀ?